ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ। ਯਾਰ ਤੁਸੀਂ ਸੁਣਾਓ?
ਹਾਂਜੀ ਬਸ ਮੈਂ ਵਧੀਆ
ਬੜੇ ਦਿਨ ਹੋ ਗਏ ਗੱਲ ਨੀ ਹੋਈ ਤੁਹਾਡੇ ਨਾਲ
ਹਾਂ ਵਧੀਆ ਕਿਥੇ ਟਾਈਮ ਏ ਬਸ ਚੁਕੀਆਂ 'ਚ ਗੈਸਟ ਵਗੈਰਾ ਆਏ ਸੀ ਦੀਦੀ ਵਗੈਰਾ ਆਏ ਦੇ ਸੀ। ਫ ਬੱਚਿਆਂ ਨੂੰ ਟਾਈਮ ਹੀ ਨੀ ਲੱਗਦਾ ਅਸੀ ਪਤਾ ਹੀ ਨੀ ਫੋਨ ਕਿੱਧਰ ਸਵੇਰੇ ਉੱਠ ਨਾ ਆਮ ਲੋਕੋ ਰਾਤ ਹੋ ਜਾਣੀ ਇਹ 'ਚ ਹਾਂ ਹੋਰ ਤੁਸੀਂ ਦੱਸੋ। ਹੈਲੋ ਹੈਲੋ ਤੁਹਾਡੀ ਆਵਾਜ਼ ਨੀ ਆ ਰਹੀ। ਹੈਲੋ ਹੈਲੋ
ਹੈਲੋ
ਹਾਂਜੀ ਸਾਡੀ ਆਵਾਜ਼ ਨੀ ਆ ਰਹੀ ਸੀ ਵਿੱਚ ਨਾ ਹਾਂ ਆਹ ਹੁਣ ਤਾਂ ਠੀਕ ਏ।
ਠੀਕ ਏ ਮੈਂ ਕਿਹਾ ਅਸੀਂ ਵੀ ਆਏ ਦੇ ਸੀ ਪੇਕੇ ਤੇ ਬੱਚੇ ਸਾਡੇ ਵੀ ਲੱਗੇ ਹੋਏ ਮਾਸੀਆਂ ਆਈ ਦੀਆਂ ਨੇ ਉਹਨਾਂ ਦੀਆਂ ਤੇ ਸਾਰੇ ਇਕੱਠੇ ਹਾਂ ਬਿਜੀ ਹੋਏ ਦੇ
ਬਿਜ਼ੀ ਹੁੰਦਾ ਸਭ ਕੋਈ ਨਾ ਕਦੀ ਕੋਈ ਆਇਆ ਹੈ ਕਦੀ ਅਸੀਂ ਕਿੱਥੇ ਚਲੀ ਜਾਈਦਾ
ਹਾਂਜੀ- ਹਾਂਜੀ
ਹਾਂ ਹੋਰ
ਬਸ ਬੱਚਿਆਂ ਨੂੰ ਇਹ ਵੀ ਛੁੱਟੀਆਂ ਹੁੰਦੀਆਂ ਨੇ ਸਭ ਵਧੀਆ ਹਾਂਜੀ
ਹੋ ਬੱਚਿਆਂ ਦੀ ਛੁੱਟੀਆਂ ਪੈ ਜਾਂਦੀਆਂ ਸਾਡੀਆਂ ਫਿਰ ਨੀ ਪੈਂਦੀਆਂ।
ਹਾਂ ਇਹ ਤਾਂ ਕਿੱਥੇ ਪੈਂਦੀਆਂ ਨੇ ਉਹੀ ਦੋ ਮਿੰਟ ਜਿਹੜਾ ਥੋੜਾ ਪੇਕੇ ਉਹ ਬਸ ਉੱਥੇ ਰੈਸਟ ਮਿਲ ਦੀ
ਹਾਂ
ਸੋਹਰੇਘਰ ਤੇ ਫੇਰ ਓਦਾਂ ਦੀ ਓਦਾਂ ਹੀ ਆਪਣੀਆਂ ਰੂਟੀਨ ਕਰੋ।
ਸਾਡੇ ਵਰਗੇ ਕੰਮ ਕਰਨ ਲਈ ਉੱਥੇ ਵੀ ਨੀ ਵਿਹਲੇ ਬਹਿ ਸਕਦੇ। ਕਾਲੀਆਂ ਪੈਂਦੀਆਂ ਖੁੱਦ ਨੂੰ ਇਹ ਵੀ ਕੁਛ ਕਰੀਏ।
ਹਾਂ ਨੇ ਉਹ ਤੇ ਹੈ ਹੀ ਆ ਹਾਂ ਵਿਹਲੇ ਨੀ ਬੈਠੇ ਜਾਂਦਾ ਨਾ ਹਾਂਜੀ -ਹਾਂਜੀ ਚਲੋ ਹੋਰ ਸਭ ਵਧੀਆ ਫਸ ਦਸ ਜੀ ਹਾਂਜੀ ਹੋਰ ਲੰਚ ਲੂਂਚ ਕਰ ਬੈਠਾ ਸਾਰੇ ਹਾਂ ਨੀ ਆਏ ਦੇ ਨਾ। ਭੈਣਾਂ ਵੀ ਆਈਆਂ ਹੋਈਆਂ ਨੇ। ਹਾਂ ਉਹ ਓਧਰ ਜਰਾ ਚਾਚਾ ਜੀ ਵੱਲ ਗਈ ਦੀਆਂ ਨੇ ਤੇ ਮੈਂ ਆ ਗਈ ਸੀ ਉਧਰੋਂ ਦੀ ਇਧਰ ਨਹੀਂ ਮੈਂ ਆ ਗਈ ਸੀ ਇਧਰੋਂ ਦੀ
ਅੱਛਾ
ਹਾਂ ਬੱਚੇ ਮੇਰੇ ਉੱਧਰ ਹੀ ਨੇ ਸਾਰੇ ਕਹਿੰਦੇ ਚਲੋ ਏਧਰ ਹੀ ਰਹਿਣਾ ਮੈਂ ਕਿਹਾ ਚਲੋ ਠੀਕ ਹੈ ਥੋੜ੍ਹੀ ਦੇਰ ਆਉਣਗੇ ਰਾਤੀ ਤੀ ਆਉਣਗੇ ਹੁਣ ਸਾਰੇ ਇਕੱਠੇ ਹਾਂ ਹਹ ਮਸਤੀ ਕਰਦੇ ਨੇ ਉੱਧਰ ਪੂਲ ਪਾਰਟੀ ਕੀਤੀ ਹੋਈ ਸੀ ਨਾ ਬੱਚਿਆਂ ਨੇ ਸਾਰੇ ਹਾਂ ਇਕੱਠੇ ਲਾ ਕੇ ਬੱਚੇ ਹਾਂ ਬਸ ਕਹਿੰਦੇ ਪੂ ਲ ਪਾਰਟੀ ਕਰਨੀ ਪੂਲ ਕਰਨੀ ਹੈ ਮੈਂ ਕਿਹਾ ਤੁਸੀਂ ਕਰੋ ਤੇ ਮੈਂ ਚੱਲੀ ਆ ਹੁਣ ਉੱਥ ਹਾਂ। ਹਾਂ ਨਹੀਂ ਅਸੀਂ ਤੇ ਨਾ-ਨਾ ਅਸੀਂ ਤੇ ਘਰ ਹੀ ਪੂਲ ਮੰਗਾ ਕੇ ਨਾ ਵੱਡਾ ਹਾਂ। ਹਾਂ ਉਹਦੇ ਵਿੱਚ ਹੀ ਸਭ ਬੱਚਿਆਂ ਨੂੰ ਘਰ ਹੀ ਆਪਣੇ ਬਿਠਾ ਕੇ ਕਰਾ ਦਿੱਤੀ ਇੰਨੇ 'ਚ ਬੱਚੇ ਖੁਸ਼ ਹੋ ਗਏ ਨੇ।
ਹਾਂ ਚਲੋ ਹੋਰ ਤੁਸੀਂ ਸੁਣਾਓ ਅੱਜ ਕੀ ਬਣਾਇਆ ਲੰਚ
ਹੈਂ ਬਸ ਅੱਜ ਲੰਚ ਅੱਜ ਬਸ ਅੱਜ ਘੀਆ ਬਣਾਇਆ ਸੀ ਇੱਕ ਸੀ ਛੋਟਾ ਜ ਮੈਂ ਕਿਹਾ ਬਣਾ ਕੇ ਪਾਸੇ ਕਰਾਂ ਬਣ ਤੇ ਸਬਜ਼ੀ ਫਿਰ ਹਾਂ। ਨਾ ਬੱਚੇ ਅੱਜ ਭੂਆ ਵੱਲ ਗਏ ਦੇ ਨੇ। ਤਾਂਹੀ ਤਾਂ ਅਜ ਫ੍ਰੀ ਸੀ ਮੈਂ ਕਰਨ ਹੀ ਲੱਗੀ ਸੀ ਤਾਂ ਫੋਨ ਆਈ
ਹਾਂ ਮੈਂ ਕਿਹਾ ਚਲੋ। ਬੜੇ ਦਿਨ ਹੋ ਗਏ ਨੇ ਹਾਲ ਚਾਲ ਪੁੱਛੀਏ ਤੁਸੀਂ ਯਾਦ ਨੀ ਕਰਨਾ ਸਾਨੂੰ
ਹਾਂ ਨਹੀਂ -ਨਹੀਂ ਐਸੀ -ਐਸੀ ਕੋਈ ਗੱਲ ਨੀ ਤੁਸੀਂ ਕੀਤਾ ਮੈਂ ਕੀਤਾ
ਹਾਂ ਹਾਂਜੀ -ਹਾਂਜੀ ਹੁਣ ਉਹ ਤੇ ਹੈ ਹੀ ਆ ਹਾਂ ਚਲੋ ਹੋਰ ਕਿੱਥੇ ਘੁੰਮ
ਬਸ ਜਾਣਾ ਸੀ ਫਿਰ ਪਿੱਛੇ ਦੀਦੀ ਆ ਗਏ ਸੀ ਪੰਜਾਬ ਹੋਏ ਨੀ ਬਿਲਕੁਲ ਵੀ ਉਝ ਵੈਸੇ ਦੀਦੀ ਨਾਲ ਹੋ ਆਏ ਸੀ ਇੱਥੇ ਨੇੜੇ ਪੋਨਟਾ ਸਾਹਿਬ ਹੋ ਆਇ ਸੀ ਗੁਰਦੁਆਰੇ ਨੇ ਸਾਡੇ ਉੱਧਰ ਲਾਗੂ ਪੈ ਜਾਂਦਾ ਪਾਊਂਟਾ ਸਾਹਿਬ ਹਾਂ ਏਧਰ ਹੋਏ ਸੀ ਹੋਰ ਅੱਗੇ ਪਾਉਂਦਾ ਸਾਹਿਬ ਹੈ ਹਾਂ ਬ ਉੱਥੇ ਪਹਾੜਾ ਆਲੇ ਪਾਸੇ ਉੱਧਰ ਹੋਏ ਸੀ ਦਰਸ਼ਨ ਕਰ ਰਹੇ ਸੀ ਇੱਕੋ ਦਿਨ ਸ ਅਉਣ ਹੋ ਜਾਂਦੀ
ਅੱਛਾ -ਅੱਛਾ ਹਾਂ ਚਲੋ ਵਧੀਆ ਇੱਧਰ ਜਾਣਾ ਸਭ ਤੋਂ ਵਧੀਆ
ਹਾਂ ਸਹੀ ਫਿਰ ਮੈਂ ਹਾਂ ਨੀ ਸੋ ਗਈ ਸੀ ਮ ਕਿਆ ਦੇਹਰਾਦੂਨ ਅਸੀ ਅੱਗੇ ਜਾਂਦੇ ਹਾਂ ਪਹਾੜਾਂ ਲਿ ਪਾਸੇ ਤਾਂ ਦੇਖੋ ਰਸ਼ ਬੜਾ ਇਸ ਟਾਈਮ ਨਾ ਕਿਉਕਿ ਸਾਰੇ ਇਸ ਟਾਇਮ ਜਾਣਦੇ ਹੁੰਦੇ ਨੇ। ਫੇਰ ਹਾਂ ਫੇਰ ਰਹਿਣ ਦਾ ਪਤਾ ਨੀ ਕੁਛ ਹੁੰਦਾ ਸਿਸਟਮ ਹੋਟਲ ਵਗੈਰਾ ਬੁੱਕ ਹੁੰਦਾ। ਨਹੀਂ ੳਲਰੇਡੀ ਸਭ ਪਹਿਲੇ ਈ
ਸਭ ਹਾਂਜੀ- ਹਾਂਜੀ ਉਹ ਤਾਂ ਪਹਿਲਾਂ ਹੀ ਓਨਲਾਈਨ ਹੀ ਹੋ ਜਾਂਦੇ ਨੇ
ਹਾਂ ਬ ਫਿਰ ਮੈਂ ਕਿਹਾ ਐਵੇਂ ਉੱਖੇ ਹੋਵਾਂਗੇ ਮੈਂ ਕਿਹਾ ਜੇ ਜਾਵਾਂਗੇ ਨਾ ਤੇ ਛੁੱਟੀਆਂ ਖਤਮ ਹੋਣ ਦੋ ਇੱਕ ਦੋ ਦਿਨ ਛੁੱਟੀਆਂ ਐਕਸਟਰਾ ਲਾਂਗੇ ਬੱਚਿਆਂ ਦੀ ਇਨੀ ਜਲਦੀ ਦੇਖੋ ਕੰਮ ਵੀ ਨੀ ਹੁੰਦਾ ਬੱਚਿਆਂ ਦਾ
ਨਹੀਂ- ਨਹੀਂ ਹੁੰਦਾ ਹਾਂ ਉਹ ਤੇ ਹੈ ਹੀ ਆ ਉਹ ਸਾਡੇ ਆਪਣੇ ਨੀ ਲੈ ਕੇ ਆਏ ਛੋਟੀ ਤਾਂ ਲੈ ਕੇ ਆਈ ਆ ਵੱਡੀ ਕਹਿੰਦੀ ਮੈਂ ਘਰ ਜਾ ਕੇ ਕਰੂੰਗੀ ਮੈਂ ਕਿਹਾ ਚੱਲ ਉਹਦਾ ਲੇਟ ਥੋੜਾ ਸਕੂਲ ਛੇ ਤਰੀਕ ਨੂੰ ਛੋਟੀ ਦਾ ਖੁੱਲ ਜਾਏਗਾ ਇੱਕ ਤਰੀਕ ਨੂੰ
ਹਾਂ ਨਹੀਂ ਇੱਕ ਨੂੰ ਖੋਲ ਜਾਂਦਾ ਸਾਡਾ ਵੀ ਸਾਡਿਆਂ ਦਾ ਵੀ ਇੱਕ ਦਾ ਇਕ ਨੂੰ ਖੁਲਣਾ ਇੱਕ ਦਾ ਚਾਰ ਨੂੰ ਖੁਲਣਾ
ਹਾਂ। ਮੇਰਾ ਵੀ ਇੱਕ ਦਾ ਇੱਕ ਨੂੰ ਖੁੱਲਣਾ ਇੱਕ ਦਾ
ਹਾਂ। ਉਹ ਛੋਟੀ ਕਲਾਸਾਂ ਦੇ ਵਗ ਹਿਸਾਬ ਨਾਲ ਹੋ ਜਾਂਦਾ ਨਾ। ਜਿਵੇਂ ਫਿਫਥ ਕਲਾਸ ਤੋਂ ਪਰ ਕਲਾਸ ਇਥੇ ਜ਼ਲਦੀ ਖੋਲ ਲੇਦੇ ਨੇ, ਚਾਰ ਦਿਨ ਪਹਿਲੇ
ਹਾਂ। ਨਹੀਂ ਮੇਰੀ ਤਾਂ ਸਗੋਂ ਛੋਟੀ ਸੈਕਿੰਡ ਚ ਉਹਦਾ ਜਲਦੀ ਏ ਵੱਡੀ ਸਿਕਸ-ਅ-ਏਟਥ ਵਿੱਚ ਐ। ਉਹਦਾ ਲੇਟ, ਸਕੂਲ ਅਲੱਗ
ਅੱਛਾ। ਉਹਨੂੰ ਫਿਰ ਉਦੋ ਫਰਕ ਪੈਂਦਾ ਨਾ ਵੈਸੇ, ਬੱਚਿਆਂ ਦਾ ਕੰਮ ਤਾਂ ਵੇਖੋ ਮੇਨ ਦਸ ਜੁਲਾਈ ਤੋਂ ਬਾਅਦ ਹੀ ਸ਼ੁਰੂ ਹੁੰਦਾ ਨਾ ਕੀ ਸਭ ਗਏ ਹੁੰਦੇ ਨ ਲੇਟ ਆਉਂਦੇ ਨੇ, ਤੇ ਆ-ਹਾਂ ਬਸ ਫਿਰ ਟੀਚਰਾਂ ਵੀ ਥੋੜਾ ਕਰਦੀਆਂ ਨੇ, ਛੁੱਟੀਆਂ ਦਾ ਕੰਮ-ਕੁਮ ਚੈਕ ਦਿੰਦੀਆਂ ਇਨਾਂ ਪਿੱਛੋਂ। ਕੰਮ ਤਾਂ ਲੇਟ ਹੀ ਹੁੰਦਾ ਹਾਂ
ਲੇਟ ਹਾਂਜੀ। ਉਹ ਤੇ ਹੈ ਹੀ ਆ, ਫੇਰ ਬੱਚੇ ਹੋ ਅਸੀਂ ਅੱਜ ਬਣਾਇਆ ਐ। ਅਰਬੀ ਬੈਂਗਨ
ਅੱਛਾ। ਅਰਬੀ ਬੈਗਣ ਓ ਕੀ, ਆਲੂ ਬੈਗਣ ਵ
ਨਹੀਂ-ਨਹੀਂ ਅਰਬੀ ਬੈਂਗਣ ਬਹੁਤ ਸਵਾਦ ਬਣਦੇ ਜੇ
ਅੱਛਾ
ਹਾਂ। ਤਲ ਕੇ ਬਣਾਏ ਦੇ ਦੋਨੋ ਚੀਜ਼ਾਂ ਨੂੰ, ਨਾ- ਨਾ- ਨਾ ਸੁੱਕੇ ਸੁੱਕੇ ਬਹੁਤ ਸਵਾਦ ਬਣਦੇ ਨੇ, ਅਰਬੀ ਨੂੰ ਛਿਲ ਕੇ ਉਹਨੂੰ ਤਲ ਲੋ ਪਹਿਲਾਂ ਸਾਫ-ਸੂਫ਼ ਕਰਕੇ ਹਾਂ। ਤਲ ਕੇ ਬੈਂਗਨ ਨੂੰ ਵੀ ਤਲੋ, ਫੇਰ ਅਸੀ ਜਿਦਾਂ ਤੜਕਾ ਲਗਾਈ ਦਾ ਐ। ਪਿਆਜ
ਨੀ, ਬੈਂਗਨ ਨੂੰ- ਬੈਂਗਨ ਨੂੰ ਕਿਵੇ ਤਲਣਾ ਕੀ ਪੀਸ ਕਰਕੇ ਵਿਚੋ ਕਿਵੇ ਤਲਣਾ ਏ ਅੱਛਾ- ਅੱਛਾ
ਛੋਟੇ ਬੈਂਗਨ ਆਉਦੇ ਜਿਹੜੇ
ਤੇ ਕੀ ਕੋਈ ਉਹਦੇ ਵਿਚ ਐਵੇ ਬਸ ਤਲਣਾ ਜਾਂ ਕਿਸੇ ਉਹਦੇ 'ਚ ਮਿਸ 'ਚ ਪਾਣਾ ਪਹਿਲੇ
ਪਹਿਲਾਂ ਏਦਾ ਹੀ ਤਲਦੋ ਡੀਪ ਫਰਾਈ। ਫੇਰ ਤੁਸੀ ਉਹਦਾ ਮਸ ਮਸਾਲਾ ਬਣਾ ਲੋ, ਪਿਆਜ ਵਗੈਰਾ ਕਟ ਕੇ ਹਾਂ। ਮਸ ਮਸਾਲੇ ਵਗੈਰਾ ਸਭ ਪੈਦੇ ਨੇ, ਜਿਹੜੇ ਅਸੀ ਵੈਸੇ ਸਬਜ਼ੀਆ ਚ' ਪਾਉਦੇ‌ ਈ ਆ। ਮਸਾਲੇ, ਫੇਰ ਉਹਦੇ ਵਿਚ ਨਾਲ ਅਮ -ਅਮਚੁਰ ਪਾਦੋ ਐਡ ਵਿਚ ਹਾਂ। ਬਹੁਤ ਸਵਾਦ ਬਣਦੀ ਏ ਸਬਜ਼ੀ
ਹਾਂ। ਬਸ ਜਿਵੇਂ -ਅਸੀ ਅਰਬੀ ਬਣਾਉਾਨਦੇ ਆ। ਸੁਕੀ ਤਾਲ ਕੇ ਉਵੇ ਬਸ ਬੈਂਗਣ ਵਿਚ
ਹਾਂ। ਵਿਚ ਬੈਂਗਣ ਪਾ ਦੋ ਹੋਰ ਨਾਲ ਹਾਂ ਸੁੱਕਾ ਧਨੀਆ, ਗਰਮ ਮਸਾਲਾ, ਸਾਰਾ ਹਲਦੀ
ਹੂੰ, ਹਾਂ-ਹਾਂ ਬਿਲਕੁਲ- ਬਿਲਕੁਲ ਨਹੀ। ਅਸੀ ਸੁਕੀ ਬਣਾਉਦੇ ਆ। ਫਿਰ ਇਕੋ ਰਸ ਦੀ ਬਣਾਨਦੇ ਆ ਕੁੱਕਰ ਚ', ਮਤਲਬ ਇੰਨੀ ਤਰੀ ਨੀ ਹੁੰਦੀ, ਬਸ ਹਲਕੀ ਜੀ ਰਸ ਹੁੰਦਾ ਵੇ, ਉਹ ਵਾਲੀ ਬਣਾਉਦੇ ਹਾਂ
ਬਣਾਉਦੇ ਹਾਂ। ਬਹੁਤ ਟੇਸਟੀ ਬਣਦੀ ਐ।
ਨਹੀ। ਅਸੀ ਦੋ ਤਰੀਕੇ ਨਾਲ ਮਿਕਸ ਸੁਕੀ ਹੋ ਜਾਦੀ ਇਕ
ਹੂੰ, ਸੁਕੀ ਵਾਲੀ ਬਣਾਓਗੇ ਉਹਦੇ ਵਿਚ ਇਕ ਵਾਰੀ ਬ-ਬੈਂਗਣ ਪਾ ਕੇ ਦੇਖ ਲੈਣਾ
ਹਾਂ। ਨਹੀ ਮੈਂ ਕਰਾਂਗੀ ਟਰਾਈ ਹੁਨ। ਹਾਂ ਕਰਾਂਗੀ ਇਕ ਵਾਰੀ ਟਰਾਈ ਹੂੰ, ਨਹੀ ਬੈਂਗਨ ਤਾ ਨੀ ਮੇਰੇ ਕੋਲ‌ ਮੈ ਲਿਆ-ਮੈ ਕੱਲ ਹੀ ਸਬਜ਼ੀਆਂ ਨਾਲ ਲਿਆਉਂ ਦੀਆ ਸੀ। ਬੈ
ਹਾਂ। ਬਸ ਅਰਬੀ ਹੋਏਗੀ ਤੇ ਨਾਲ ਬਣਾਨਾ। ਹਾਂ। ਬਹੁਤ ਟੇਸਟੀ ਬਣਦੀ ਐ। ਅਜਵੈਨ ਵਗੈਰਾ ਪਾ ਲੈਣਾ ਨਾ ਲਸਣ ਜਵਾੈਨ ਜੀਰਾ ਇਹ ਸਾਰਾ ਕੁਛ ਪਾਉਣਾ ਹਾਂਜੀ- ਹਾਂਜੀ ਪਿਆਜ ਬਰੀਕ- ਬਰੀਕ ਕਟ ਕੇ ਆਪਣੇ ਹੋਰ ਮਸ ਸਾਲੇ ਸਾਰੇ ਪਾ ਲੈਣਾ ਬਾਕੀ ਦੇ ਸੁਕਾ ਧਨੀਆ ਹੋ ਗਿਆ। ਕਸੂਰੀ ਮੇਥੀ ਹੋ ਗਈ
ਅਛਾ-
ਹਾਂ। ਸਾਰਾ ਕੁਛ ਪਾ ਕੇ ਬਹੁਤ ਟੇਸਟੀ ਬਣਦੀ ਐ। ਐਂਡ ਵਿਚ ਅਮਚੂਰੂ ਪਾ ਦੇਣਾ ਜਦੋ ਹੋਜਏਗੀ। ਜਿਆਦਾ ਸੇਕਣ ਦੀ ਲੋੜ ਨਹੀ ਵੈਸੀੇ ਉਹ ਹਾਂ ਤਲੀ ਹੋਏਗੀ। ਉਹਨੂੰ ਜ਼ਿਆਦਾ ਸੇਕ ਲਵਾਉਣ ਦੀ
ਹਾਂ ਕੋਈ ਨੀ ਬਣਾਨੀ ਆ ਮੈਂ ਫੇਰ। ਹੋਰ ਐਵੇ ਸੁਕੇ ਮੈਨੂੰ ਲਗਦਾ ਅ ਕਲੇ ਐਵੇ ਬੈਂਗਣ ਵੀ ਅਸੀ ਬਣਾ ਸਕਨੇ ਹਾ ਹਨਾ।
ਹਾਂ ਬੈਂਗਣ ਵੀ ਬਣ ਜਾਦੇ ਨੇ ਹਾਂ। ਹਾਂ ਹੋਰ ਬੈਂਕ ਹਾਂ ਹੋਰ ਉਹ ਤਵੇ ਤੇ ਬੜੇ ਸੋਹਣੇ ਇਨੇ ਉਹਦੀ ਗੋਲ
ਹਾਂ ਉਹ ਤਾਂ ਮੈਂ ਬਨਾਨੀ ਹਾਂ ਨਾਸ਼ਤੇ ਚ ਕਈ ਵਾਰੀ ਜਲਦੀ ਹੋ ਜਾਂਦਾ। ਕੋਈ ਚੀਜ਼ ਨੀ ਹੁੰਦੀ ਨਾ ਨਾਸਤੇ ਚ ਤੇ ਬੈਂਗਣ ਪਏ ਹੁੰਦੇ ਐਵੇਂ ਤਵੇ ਤੇ ਰੋਟੀ ਬਣਾਉਣ ਤੋਂ ਬਾਅਦ ਤਵੇ ਮਸਾਲਾ-ਮਸੂਲਾ ਪਾ ਕੇ ਬੈਂਗਣਾ ਉਥੇ ਤੇਲ ਪਾ ਕੇ ਰਖ ਦਿਦੇ ਹਾਂ ਕਟ ਸਕ ਤੇ ਹੋ।
ਉਹ ਵੀ ਬੜੇ ਸਵਾਦ ਬਣਦੇ ਨੇ ਹਾਂ ਉਹ ਵੀ ਸਾਰੇ ਬੱਚੇ ਖੁਸ਼ ਹੋ ਕੇ ਖਾ ਲੈਦੇ ਨੇ। ਹਾਂ ਹਾਂ ਚਲੋ ਹੁਣ ਇਕ ਨਵੀ ਨਵੀ ਸਬਜ਼ੀ ਟਰਾਈ ਕਰ ਲੈਨਾ।
ਹਾਂ ਨੀ ਮੈਂ ਬਣਾਵਾਂਗੀ ਤੁਸੀ ਮੈਨ ਦਸੀ ਨਾ।
ਹਾਂ ਬਹੁਤ ਟੇਸਟੀ ਬਣਦੀ ਹੈ।
ਹੋਰ ਨਾਲ ਫੁਲਕੇ ਸੀ।
ਹਾਂ ਫੁਲਕੇ ਬਣਾਏ ਸੀਗੇ ਨਾਲ, ਨਾਲ ਦਹੀ ਵਿਚ ਉਹ ਪਾ ਲਈਆਂ ਸੀ ਪਕੋੜੀਆਂ ਵਗੈਰਾ ਪੱਲੇ ਨਾ। ਬਣਾਏ ਸੀ ਭਾਬੀ ਜੀ ਨੇ ਨਾ ਹਾਂ ਫੇਰ ਹੁਣ ਉਹ ਨਾਲ ਬਾਲੇ ਬੱਚੇ ਖੁਸ਼ ਹੋ ਗਏ ਇੰਨੇ ਇਚ ਹੀ। ਬੱਚਿਆਂ ਨੂੰ ਤਾਂ ਏਦਾਂ, ਏਦਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ। ਖੱਟੀਆਂ-ਖੱਟੀਆਂ ਹਾਂ ਹੋਰ ਹਜੇ ਬੈਗਨ ਨੀ ਵਿਚੋ ਖਾਂਦੇ ਅਰਬੀ- ਅਰਬੀ ਵੀ ਕੱਢ ਕੇ ਖਾ ਲੈਂਦੇ ਨੇ ਬੈਂਗਨ ਬੱਚੇ ਨਹੀਂ ਨਾ ਖਾਂਦੇ ਅਸੀਂ ਬਨਾ ਲੇਨੇ ਆ। ਆਪਣੇ ਲਈ ਹੋਰ
ਬੈਂਗਨ ਸਾਡੇ ਤਾਂ ਵੀ ਖਾ ਲੈਂਦੇ ਆਲੂ ਬੈਨਰ ਬਣਾਈ ਦੇ ਨੇ ਉਹ ਖਾ ਲੈਣਗੇ। ਸਿੰਪਲ ਬੈਂਗਨ ਬਣਾਵਾਂ, ਭੜਥਾ ਬਣਾਵਾਂ ਉਹ ਵੀ ਖਾ ਲੈਣਗੇ ਅਰਬੀ ਨੀ ਖਾਂਦੇ। ਕਹਿੰਦੇ ਅਰਬੀ ਨੀ ਸਵਾਦ ਲੱਗਦੀ ਆਲੂ ਖਾ ਲੈਣਗੇ ਮੈਂ ਕਵਾਂਗੀ ਆਲੂ ਅਕਨ ਹੀ ਹੁੰਦੇ ਨੇ ਫੇਰ ਵੀ ਨੀ ਖਾਣਗੇ।
ਅੱਛਾ। ਮੇਰਾ ਬੈਂਗਣ ਨਹੀਂ ਖਾਂਦੇ, ਅਰਬੀ ਖਾ ਲੈਣਗੇ।
ਨਾ, ਮੇਰੇ ਸਾਡੇ ਅਰਬੀ ਨਹੀਂ ਖਾਂਦੇ। ਸਾਡੇ ਛੋਟੇ ਸਾਡੇ ਵੱਡੇ ਨਹੀਂ ਖਾਂਦੇ ਹੋਏ ਫਿਰ ਬੱਚੇ ਬੱਚਿਆਂ ਦੇ ਤਾਂ ਨਾਖਰੇ ਬਾਅਦ ਚ ਪਹਿਲੇ ਵਾਡੀਆ ਨੂ ਵੇਖਨਾ ਪੈਂਦਾ। ਹਾਂ ਬੱਚਿਆਂ ਤੋਂ ਕੋਈ ਵੀ ਚਲਾ ਜਾਂਦਾ। ਫਿਰ ਇਕ ਸਿਰ ਹਾਂ ਫਿਰ ਅਸੀਂ-ਅਸੀਂ ਭਾਵੇਂ ਕੁਛ ਖਾਨਾ ਮੈਕਰੋਨੀ ਮੈਂ ਕੱਲੀ ਆਸਤੇ ਕਿ ਬਣਾਵਾ ਹੁਨ। ਤੁਸੀਂ ਜੱਦ ਖਾਨਾ ਈ, ਫੇਰ ਮੈ ਵੀ ਨੀ ਬਣਾਉਦੀ।
ਹੁਣ ਸਾਡੇ ਵੀ ਕਈ ਬੱਚੇ ਘੀਆ ਨਹੀਂ ਖਾਂਦੇ ਹਾਂ ਹਾਂ ਘੀਆ ਨਹੀਂ ਖਾਂਦੇ ਮੇਰੇ ਬ ਜੇ ਫੇਰ ਹਾਂ ਉਹਨੂੰ ਫਿਰ ਮੈਂ ਪਤਾ ਕੀ ਆ ਕਰਨੀ ਉਹਦੇ ਵਿੱਚ ਪਾਊ ਭਾਜੀ ਮਸਾਲ ਪਾ ਦਿੰਨੀ ਆ, ਘੀਆ ਦੇ ਵਿੱਚ ਹਲਕਾ ਜਿਹਾ ਮੈਸ਼ ਕਰ ਦੋ ਉਨੂ। ਪਾਓ ਭਾਜੀ ਮਸਾਲਾ ਪਾ ਕੇ ਬੱਚਿਆਂ ਨੂੰ ਪਾਓ ਲਿਆ ਕੇ ਗਰਮ ਕਰਕੇ ਦੇ ਦੋ ਐਲੋ ਪਾਓ ਭਾਜੀ ਬਣਾ ਤੀ ਤੁਹਾਡੇ ਲਈ ਹਾਂ ਹੋਰ। ਘੀਆ ਵੀ ਅੰਦਰ ਜਾਂਦਾ ਤੇ ਉਹ ਵੀ ਜਾਂਦਾ ਹਾਂਜੀ-ਹਾਂਜੀ, ਹਾਂਜੀ-ਹਾਂਜੀ ਜਰੂਰ ਜੀ। ਆਵਾਂਗੇ ਠੀਕ ਹ ਹਾਂਜੀ ਓਕੇ ਜੀ ਓਕੇ ਸਸ ਸ੍ਰੀ ਕਾਲ ਜੀ। ਕੋਈ ਆਵਾਜ਼ ਨਹੀਂ